ਜੀ ਸਰ ਹੈਲੋ ਹੈਲੋ ਹਾਂਜੀ ਆਵਾਜ ਆਉਂਦੀ ਪਈ। ਹੈਲੋ ਆਈ ਆਵਾਜ ਹੁਣ? ਹਾਂਜੀ ਹੈਲੋ
ਆ ਰਹੀ ਹੈ ਹੁਣ।
ਹਾਂ ਹੁਣ ਆਈ ਆਵਾਜ਼
ਅੱਛਾ ਜੀ ਮੈਂ ਕਿਹਾ ਸੋ ਗਏ ਸੀ।
ਮੌਸਮ ਖਰਾਬ ਹੈ ਕੇ ਨੇਟ
ਨਹੀਂ ਨੈਟਵਰਕ ਤੇ ਠੀਕ ਆ ਰਹੇ ਨੇ।
ਅੱਛਾ ਠੀਕ ਹੈ ਅੱਜ ਇੱਥੇ ਹੁਣ ਵੀ ਇੱਥੇ ਬਾਰਵੀਂ ਹੋ ਰਿਹਾ ਨਾ ਇੱਥੇ ਵੀ ਹੁਣ ਵੀ ਚੱਲੂ ਮ
ਅੱਛਾ ਨਹੀਂ ਇੱਥੇ ਤੇ ਨੈਟਵਰਕ ਵਧੀਆ ਨੇ ਮੌਸਮ ਵੀ ਠੀਕ ਹੈ। ਹੋਰ
ਔਰ ਹੋ ਗਈ ਰੋਟੀ? ਮੰਮੀ ਨਾਲ ਅਰ ਮੰਮੀ ਦਾ ਫੋਨ ਚਾਲੂ ਸੀਗਾ, ਮੰਮੀ ਨਾਲ ਗੱਲ ਕਰ ਰਹੇ ਸੀ ਉਹ ਬੋਲਦੇ ਮੰਮੀ, ਮੰਮੀ ਬੋਲਦੇ ਮੇਰਾ ਪੈਰ ਬੜਾ ਦੁੱਖਦਾ ਪਿਆ ਪੈਰ ਅੱਗੇ ਨਹੀਂ ਆਉਂਦਾ ਪਿਆ ਚੱਲ ਨੀ ਮੁਸ਼ਕਿਲ ਹੁੰਦਾ ਪਿਆ ਚੱਲਣਾ। ਮੈਂਨੇ ਕੱਲ ਡਾਕਟਰ ਨੂੰ ਦਿਖਾ ਕੇ ਆ ਜਾਏ ਇੱਕ ਵਾਰ ਜਾ ਕੇ।
ਐਸ ਏਜ ਚ' ਤੇ ਵੈਸੇ ਵੀ ਪੈਰ-ਪੂਰ ਦੁਖਦੇ ਈ ਨੇ।
ਹੁਣ ਮੌਸਮ ਚੇਂਜ ਹੋਇਆ ਨਾ ਇਕਦਮ ਨਾਲ ਬਾਰਿਸ਼ ਹੋ ਗਈ ਔਰ
ਹੂੰ, ਕੀ ਗੱਲ ਆਰਥਰਾਈਟਸ ਹੈ ਕੀ?
ਨਈਂ-ਨਈਂ ਕੁਛ ਨਹੀਂ ਇਸ਼ੂ ਇਸਾ ਕੁਛ ਇਸ਼ੂ ਨਹੀਂ ਮੰਮੀ ਨੂੰ ਉਹ ਇੱਕਦਮ ਠੰਡਾ ਹੋ ਜਾਂਦਾ ਨਾ ਕਦੋਂ
ਹਾਂ ਤੇ ਹੱਡੀਆਂ ਤਾਹੀ ਤੇ ਨਈਂ ਉਹਨੂੰ ਈ ਤੇ ਬੋਲਦੇ ਆ, ਉਹਨਾਂ ਨੂੰ ਬੋਲਿਆ ਕਰੋ ਥੋੜਾ। ਓ-ਉਸ ਟਾਈਮ ਨਾ ਥੋੜਾ, ਢੱਕ ਲਿਆ ਕਰਨ ਪੈਰ ਨੂੰ ਜਿਵੇਂ ਗੋਡੇ-ਗੋਡੇ ਤੱਕ ਲੋ, ਥੋੜ੍ਹੀ ਕੈਲਸ਼ੀਅਮ ਵਗੈਰਾ ਖਾਇਆ ਕਰਨ ਏਸ ਵਿੱਚ ਜ਼ਰੂਰੀ ਐ ਵਿਟਾਮਿਨ ਡੀ
ਉਹਨਾਂ ਨਾਲ਼, ਕਿਸਾਨਾਂ ਕੰਮ ਆਉਂਦਾ ਨਾ ਫ਼ੇਰ ਘਰ ਦਾ ਪੂਰਾ ਕੰਮ ਬਾਈ ਵੀ ਨੀਂ ਰੱਖਦੇ ਉਹਨਾਂ ਨੂੰ ਬੋਲਿਆ ਬਾਈ ਰੱਖ ਲੋ, ਉਹ ਵੀ ਨਈ ਰੱਖਣ ਨੂੰ ਤਿਆਰ। ਪੂਰਾ ਕੰਮ ਕੱਪੜੇ, ਭਾਂਡੇ, ਫ਼ੇਰ ਫਰਸ਼ੀ, ਕਿੰਨੇ ਕੰਮ ਆਉਂਦੇ, ਰੋਟੀ ਦਾ ਵੀ ਕੰਮ ਕਰਾ
ੲਏ ਚੀਜਾ ਤੇ ਫਿਰ ਦੇਖੋ ਜ਼ਰੂਰਤ ਹਦੀ ਸਪਲੀਮੈਂਟਸ ਦੀ। ਤ ਬੋਲਿਆ ਕਰੋ ਵਿਟਾਮਿਨ ਡੀ ਹੋ ਗਿਆ, ਕੈਲਸ਼ੀਅਮ ਹੋ ਗਈ ਖੰਦੇ ਰਿਆ ਕਰਨ ਬਾਕ ਕਿ ਕੰਮ ਤਾਂ ਚਲੋ ਆਪਣੀ ਜਗ੍ਹਾ ਹੈ ਹੀ ਹੈ ਕਰਨੇ ਹੀ ਨੇ
ਕਮੀ ਹੋਈ ਉਹਨਾਂ ਨੂੰ ਉਹ ਪਰਸੋਂ ਜੋ ਮੀਂਹ ਹੋਇਆ ਨਾ ਬਸ ਉਸਦੇ ਬਾਅਦ ਚ ਉਹਨਾਂ ਦਾ ਪੈਰ ਨਾ ਉਹਨਾਂ ਨੂੰ ਉਹੀ ਬੋਲਿਆ ਤੁਹਾਡਾ ਹਵਾ ਲੱਗ ਗਈ ਏ ਤੁਸੀਂ ਉਸਨੂੰ ਜਿਹੜਾ ਮਾਲਿਸ਼ ਕਰਵਾ ਲਓ ਛੋਟੇ ਭਰਾ ਨੂੰ ਬੋਲਿਆ। ਤੂੰ ਕਰਵਾ ਲੇ, ਮਾਲਿਸ਼ ਕਰਵਾ ਦੋ ਸਰਸੋ ਦੇ
ਹਾਂ। ਥੋੜ੍ਹਾ ਮਾਲਿਸ਼ ਵੀ ਕਰ ਸਕਦੇ ਐ, ਗਠੀਏ ਚ' ਆਰਾਮ ਮਿਲਦਾ ਐ, ਥੋੜ੍ਹਾ ਜਾ। ਗਰਮ ਚੀਜ਼ਾਂ ਵੀ ਗੁੜ੍ਹ, ਸੌਂਫ ਵਗੈਰਾ ਖਾਓ। ਤੇ ਅਸ਼ਗੰਧਾ ਵੀ ਬੜਾ ਵਧੀਆ ਹੁੰਦਾ। ਉਹਨਾਂ ਨੂੰ ਬੋਲਿਆ ਕਰੋ ਥੋੜਾ ਜਿਹਾ ਅਗਰ ਲੈ ਪਾਣ, ਤੇ ਅੱਧਾ ਚਮਚ ਪਾਣੀ ਨਾਲ ਲੈ ਲਿਆ ਕਰਨ, ਵਧੀਆ ਹੁੰਦਾ।
ਕਿਹੜਾ ਆਸ਼ੁਰ
ਅਸ਼ਵਗੰਧਾ, ਪਾਊਡਰ ਆਉਂਦਾ, ਆਂ, ਹਾਂ ਤੇ ਅੱਧਾ ਚਮਚ ਐਵੇਂ ਲੈ ਕੇ ਨਾ, ਕੋਸੇ ਜੇ ਪਾਣੀ ਨਾਲ ਜਾਂ ਨੋਰਮਲ ਪਾਣੀ ਨਾਲ ਲੈ ਕੇ, ਤੇ ਉੱਤੇ ਦੁੱਧ ਪੀ ਲੈਣ ਕੋਸਾ-ਕੋਸਾ ਰਾਤੀ ਸੌਣ ਲੱਗੇ। ਤੇ, ਕਾਫੀ ਆਰਾਮ ਮਿਲਦਾ ਉਹਦੇ ਨਾਲ।
ਹੂੰ-ਹੂੰ ਮੈਂ ਵੀ ਉਹਨਾ ਨੂੰ ਉਹੀ ਬੋਲਿਆ ਹਲਦੀ ਵਾਲਾ ਦੁੱਧ ਜਾਂ ਤੋਂ ਥੋੜਾ ਇਹ ਕਰਕੇ ਪੀ ਲੋ। ਗਰਮਾਇਸ਼
ਨਈਂ ਘਰੇਲੂ ਨੁਕਸੇ ਇਹ ਵੀ ਦੇਖੋ ਜ਼ਰੂਰੀ ਹੁੰਦੇ, ਨੇ ਦਵਾਈ ਨਾ ਮਤਲਬ ਐਲੋਪੈਥਿਕ ਹਰ ਵੇਲੇ ਨਹੀਂ ਖਾਧੀ ਜਾ ਸ ਸਕਦੀ ਏ।
ਸਹੀ ਗੱਲ ਏ ਬਾਈ, ਆਰੋਗ ਨਹੀਂ ਹੋ ਦਵਾਈ ਜਲਦੀ ਖਾਂਦੇ ਨੀ ਉਹਨਾਂ ਦਾ ਇੱਕ ਈ ਡਾਕਟਰ ਐ ਕਿੰਨੇ ਸਾਲ ਜਦੋਂ ਦੀ ਮੈਂ ਹੋਈ ਆਂ ਤਦ ਦਾ ਇੱਕ ਈ ਡਾਕਟਰ ਹੈਗਾ। ਉਹ ਕੋਈ ਡਾਕਟਰ ਤੇ ਭਰੋਸਾ ਵੀ ਨੀਂ ਕਰਦੇ ਇੱਕ ਤੋ।
ਓ ਦੇਖੋ, ਹੁਣ ਦੇਖੋ ਏਜ ਦੇ ਹਿਸਾਬ ਨਾਲ ਥੋੜ੍ਹੀ ਤਾਂ ਦਵਾਈ ਖਾਣੀ ਪੈਂਦੀ ਐ। ਜਾਂ ਤੇ ਦੋ ਈ ਚੀਜ਼ਾਂ ਨੇ ਜਾਂ ਤਾਂ ਤੁਸੀਂ ਘਰੇਲੂ ਨੁਕਸੇ ਕਰੋ। ਨਹੀਂ ਕਰ ਸਕਦੇ ਤੇ ਫ਼ੇਰ ਤੁਸੀਂ, ਬਈ ਸਪਲੀਮੈਂਟ ਲਵੋ। ਸਪਲੀਮੈਂਟ ਹੁਣ, ਅਸੀਂ ਜਨਾਨੀਆਂ ਧਿਆਨ ਨੀਂ ਦਿੰਦੀਆਂ ਨਾ। ਸਾਡੇ ਸਰੀਰ 'ਚ ਵੈਸੇ ਈ, ਆਇਰਨ ਘੱਟ, ਵਿਟਾਮਿਨ ਘੱਟ, ਅ ਉਸ ਤੋਂ ਬਾਅਦ ਹੱਡੀਆਂ, ਕੈਲਸ਼ੀਅਮ ਘੱਟ
ਉਹਨਾਂ ਦਾ ਉਹੀ ਪ੍ਰੋਬਲਮ ਆ ਉਹਨਾਂ ਦੇ ਜਿਸ ਤਰ੍ਹਾਂ ਸੁੱਤੇ-ਸੁੱਤੇ ਕਲੈਂਪ ਆ ਜਾਂਦੇ ਪੈਰਾਂ ਤੇ।
ਹੂੰ ਹੋ ਸਕਿਆ ਤੇ ਥੋੜਾ ਬਹੁਤ ਯੋਗਾ ਬੋਲਿਆ ਕਰੋ ਨਾ ਕਰਨ ਨੂੰ
ਯੋਗਾ ਤੋਂ ਕਰਦੇ ਔ, ਜਾਂਦੇ ਗੁਰਦੁਆਰੇ ਉੱਥੇ ਸਾਰੇ ਲੇਡੀਜ਼ ਹੁੰਦੇ ਨਾ ਸਵੇਰੇ ਸਵੇਰੇ ਜਾਂਦੀ ਯੋਗਾ ਕਰਨੇ ਵਾਸਤੇ
ਹਾਂ ਉਹ ਤੇ ਵਧੀਆ ਹੈ ਥੋੜਾ ਹਟ ਕੇ
ਚੱਕਰ ਵੀ ਐਸਾ ਨਹੀਂ ਕਿ ਵਾੱਕ ਵੀ ਬਹੁਤ ਜ਼ਰੂਰੀ ਕਰਦੇ, ਰੋਟੀ ਖਾ ਕੇ ਉਹ ਬਿਲਕੁਲ ਸੌਂਦੇ ਹੀ ਨਹੀ
ਗ਼ਲਤ ਹੈ। ਦੇਖੋ ਜਿਨਾਂ ਨੂੰ ਗੋਡਿਆਂ ਦੀ ਵੀ ਪ੍ਰੋਬਲਮ ਹੁੰਦੀ ਨਾ, ਉਹਨਾਂ ਨੂੰ ਜਿਆਦਾ ਵੋਕ ਨਹੀ ਕਰਨ
ਨਹੀਂ ਵੋਕ ਗੋਡੇ ਦਾ ਇਸ਼ੂ ਨਹੀਂ ਹੈ, ਔ ਪੀਨਿਆ ਨਹੀਂ ਹੁੰਦੀ ਅਪਣੀ ਪਿੰਨੀਆਂ ਹਾਂ ਉੱਥੋਂ ਦੀ ਉਹਨਾਂ ਤੋਂ ਦਰਦ ਹੁੰਦਾ ਉੱਥੋਂ ਪੇਨ ਆਉਂਦਾ ਸਾਰਾ, ਗੋਡੇ ਤੋਂ ਨੀ ਹੈ।
ਅੱਛਾ ਪਿੰਨੀਆਂ, ਪਿੰਨੀਆਂ ਚ ਵੀ ਦਰਦ ਹੁੰਦੀ ਹੈ। ਉਹ ਤੇ ਹੈ ਹੀ ਏ, ਉਹਨਾਂ ਨੂੰ ਕਹਨਾ ਲੱਤਾਂ ਥੋੜੀਆਂ ਜਿਵੇਂ ਉੱਤੇ ਕਰਕੇ ਨਾ ਰੱਖਿਆ ਕਰਨ। ਕਈ ਵਾਰੀ ਬਲੱਡ ਫਲੋ ਵੀ ਜਿਵੇਂ ਰਹਿੰਦਾ ਨਾ ਸਾਰਾ ਦਿਨ ਤੁਰ ਤੁਰ ਕੇ ਥੱਲੇ ਨੂੰ ਤੇ ਫਿਰ ਐਵੇਂ ਆਉਂਦਾ ਹੈ, ਬਾਕੀ ਮਾਲਿਸ਼ ਮੁਲਿਸ਼ ਕਰਾ ਲੈਣ ਥੋੜਾ ਜਿਹਾ ਮਸਲਸ
ਉਹੀ ਭਰਾ ਨੂੰ ਬੋਲਿਆ ਮੈਂਨੇ ਥੋੜਾ ਸਰੋਂ ਦੇ ਤੇਲ ਨਾਲ ਥੋੜੀ ਮਾਲਿਸ਼ ਕਰ ਦੇ ਤੋ ਠੀਕ ਥੋੜਾ ਜਾਂ ਲੱਗੇ ਕਹ ਨੂੰ ਆਰਾਮ
ਓਹੀ ਪ੍ਰੈਸ਼ਰ-ਪੁਆਇੰਟ ਐਵੇਂ ਦੇ-ਦੇ ਕੇ ਨਾ ਥੋੜਾ ਪ੍ਰੈਸ਼ਰ ਦੇ-ਦੇ ਕੇ ਹਲਕਾ-ਹਲਕਾ ਜਾ।
ਉਹੀ, ਫ਼ੇਰ ਉਹਨਾਂ ਨੂੰ ਉਹੀ ਬੋਲਿਆ ਮੈ ਤੁਸੀਂ ਪਜਾਮੀ, ਇੱਕਦਮ ਗਰਮ ਪਜਾਮੀ ਪਾ ਲੋ। ਪਾਇਆਸ
ਨਈਂ ਲੇਡੀਜ਼ ਨਾਲ ਬਹੁਤ ਦਿੱਕਤਾਂ ਯਾਰ ਹੁਣ ਤਾਂ ਚਲੋ ਓਹਤੇ ਉਮਰ ਹੋ ਰਹੀ ਆ ਉਹਨਾਂ ਦੀ। ਸਾਡੀ ਹੁਣੇ ਕਿੰਨੀ ਕੁ ਉਮਰ ਐ, ਸਾਡੀ ਲੋਕਾਂ ਦੇ ਪੈਰ ਇੰਨੇ ਦੁੱਖਦੇ ਆ, ਅਸੀਂ ਲੋਕ ਧਿਆਨ ਕਿੱਥੇ ਦਿੰਦੇ ਹੈਗੇ ਆਂ। ਇੱਕ ਤਾਂ ਵੈਸੇ ਹੀ ਪ੍ਰੈਗਨੈਂਸੀ ਤੋਂ ਬਾਦ ਇੰਨੀ ਜ਼ਿਆਦਾ ਦਿੱਕਤਾਂ ਹੁੰਦੀਆਂ ਨਾ ਉੱਤੋਂ ਦੀ ਫੇਰ ਅਸੀ ਕੋਈ ਸਾਡੀ ਡਾਇਟ ਅੱਛੀ ਨਹੀਂ, ਕੋਈ ਪ੍ਰੋਪਰ ਪ੍ਰੋਟੀਨ ਨਹੀਂ ਜਾਂਦਾ ਬੋਡੀ ਚ ਕੋਈ ਆਯਰਨ
ਅੱਜ ਕੱਲ ਤਾਂ ਕੁਝ ਬੋਲ ਹੀ ਨਹੀ ਸਕਦੇ ਹੁਣ ਦੇ ਤੁਸੀਂ ਮੇਰੀ ਮਾਸੀ ਦੇਖ ਲਓ, ਮੈਂ ਮਾਸੀ ਦਾ ਹੋਇਆ ਪਰਸੋਂ ਥੋੜ੍ਹੇ ਚਾਰ ਦਿਨ ਹੋ ਗਏ ਬੈਠੇ ਬੈਠੇ ਇਕਦਮ ਨਾਲ ਉਹਨਾ ਨੂੰ ਇੱਕ ਅੱਖ ਤੋਂ ਦਿਖਣਾ ਬੰਦ ਹੋ
ਅਰੇ
ਫਿਰ ਲੇ ਕਰ ਗਏ ਡਾਕਟਰ ਕੋਲ, ਤੁਰੰਤ ਉਹ ਬੋਲਦੇ ਹਾਂ ਫਿਰ ਉਹ ਬੋਲਦੇ ਉਹਨਾਂ ਦਾ ਕੈਸਟਲ ਅੱਖਾਂ ਚ ਉਤਰ ਗਿਆ।
ਅਰੇ, ਤੇ ਪਤਾ ਨੀ ਸੀ ਕੇਸਟੋ੍ਲ ਹੇਗਾ ਉਹਨਾ ਨੂੰ ਪਹਿਲੇ ਤੋਂ
ਪਤਾ ਸੀਗਾ ਕੈਸਟੋ੍ਲ ਹੈਗਾ, ਗੋਲੀ ਵਗੇਰਾ ਖਾਂਦੇ ਸੀ, ਲੇਕਿਨ ਉਹ ਅੱਖਾਂ ਚ ਆ ਗਿਆ। ਉਹਦੇ ਕਰਕੇ ਉਹ ਮੈਂ ਤੋ ਇਹ ਹੋ ਗਈ, ਮੈਂ ਸ਼ੌਕ ਹੋ ਗਈ ਇੱਕਦਮ ਅੱਖਾਂ ਚ ਕਿਸ ਤਰ੍ਹਾਂ ਹੀ ਹੋ ਗਿਆ ਦੇਖੋ ਨਵਾਂ ਹੀ ਸੁਣ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਸੀ ਕਿ ਕਦੇ ਕੈਲਸਟੋ੍ਲ ਅੱਖਾਂ ਚ ਵੀ ਉਤਰਦਾ।
ਹਾਂ ਮੈਂ ਵੀ ਪਹਿਲੀ ਵਾਰੀ ਸੁਣ ਰਹੀ ਹਾਂ।
ਉਹ ਡਾਕਟਰ ਨੇ ਉਹਨਾਂ ਨੂੰ ਇਸ ਤਰ੍ਹਾਂ ਬੋਲਿਆ ਕਿ ਉਹ ਕੈਸਟੋ੍ਲ ਅੱਖਾਂ ਚ ਆ ਗਿਆ ਇਹਦੇ ਕਰਕੇ ਹੋਇਆ ਹੁਣ ਤੁਸੀਂ ਧਿਆਨ ਰੱਖੋ ਔ ਤੇ ਸ਼ੂਗਰ ਵੀ ਏ ਨਾ। ਚਾਲੂ ਇਲਾਜ ਦਵਾਈ ਚਾਲੂ ਕੀਤੀ ਉਹਨਾਂ ਨੇ ਹੁਣ ਕੈਸਟਰ੍ਰੋਲ ਦੀ ਤੋਂ ਵਧਾ ਕੇ ਦਿੱਤੀ ਕਿ ਹੁਣ ਬੋਲਿਆ, ਤੁਸੀਂ ਡਬਲ ਡੋਜ਼ ਲੈਣ ਵਾਸਤੇ ਕਲੈਸਟਰੋਲ ਦਾ। ਮੈਂ ਉਹਨਾਂ ਨੂੰ ਬੋਲੀ ਹੀ ਰਹੀ ਸੀਗੀ, ਪਿੱਛੇ ਗਈ ਨਾ ਪੂਨ ਕਰਨੇ ਮੈਂ ਬੋਲਿਆ ਸੀ ਉਹਨਾਂ ਤੁਹਾਡਾ ਫੇਸ ਨਾ ਇਸ ਰਾਂ ਭਾਰੀ- ਭਾਰੀ, ਅੱਖਾਂ ਸੂਝਇਆ ਪੂਰਾ ਗਾਲ ਵੀ ਜਸਾਂ ਸਵੈਲਿੰਗ ਆ ਜਾਂਦੀ ਹੈ। ਹਾਂ ਤੇ ਮੈਂ ਉਹਨਾਂ ਨੂੰ ਬੋਲਿਆ ਵੀ ਹੈ ਤੇ ਉਹ ਬੋਲਦੇ ਨਹੀਂ ਕੁਛ ਨੀ ਹੈ, ਕੁਛ ਨੀ ਹੈ।
ਨਹੀਂ ਸਾਡੀ ਬੋਡੀ ਚ ਮੋਟਾਪੇ ਤੋਂ ਜ਼ਿਆਦਾ ਤੇ ਸਵੈਲਿੰਗ ਭਰੀ ਪਈ ਹੈ।
ਹਾਂ ਸਵੈਲਿੰਗ ਹੈ। ਮੇਰਾ ਖੁੱਦ ਦਾ ਤਾ ਉਹੀ ਹਾਲ ਹੈ, ਸਵੇਰੇ ਉੱਠਾ ਤੋਂ ਸਵੇਰੇ ਉੱਠੋ ਤਾਂ ਇਸ ਤਰਾਂ ਮੂੰਹ ਪੂਰਾ ਸੂਜਾ ਦਾ
ਹੂੰ ਇਹਦੇ ਬੋਹਤ ਸਾਰੇ ਰੀਜ਼ਨਸ ਹੈਗੇ ਨੇ ਏਹੀ ਵਿਟਾਮਿਨ ਵਗੈਰਾ ਦੀ ਮਿਨਰਲਸ ਦੀ ਕਮੀ ਹੈ। ਸਭ ਬੋਡੀ ਉ ਓਹੀ ਹੈ ਨਾ ਧਿਆਨ ਨਾ ਦੇਣਾ ਡਾਇਟ ਪੂਰੀ ਪ੍ਰੋਪਰ ਨਾ ਲੈਣਾਸ ਨਾ ਕਰਨਾ ਇਹ ਸਾਰੇ ਬਸ।
ਉਹੀ ਉਹੀ ਹੁਣ ਮੈਂ ਵੀ ਉਹੀ ਸੋਚ। ਅੱਛਾ ਹੈਸਬੈਂਡ ਨੂੰ ਬੋਲਿਆ ਮੈਂ ਤਾਂ ਇਹ ਤੋਂ ਜਿੰਮ ਲਗਾ। ਫ ਮੈਂ ਤਾਂ ਤੋਂ ਯੋਗਾ ਲਗਾ ਦੋਨਾਂ 'ਚੇਕ ਲਗਾ ਲੈਣੀ ਹੁੰਦੀ।
ਨਹੀਂ ਨਹੀਂ ਜ਼ਰੂਰੀ ਹੈ ਬਹੁਤ ਨਹੀਂ ਹੁੰਦਾ ਘਰੇ ਬਹਿ ਕੇ ਤੇ ਬਿਲਕੁਲ। ੁਲ ਬਈ ਸਾਰੀ ਜਗ੍ਹਾ ਧਿਆਨ ਦਿੰਦਾ ਐਵੇਂ ਪੈਸਾ ਦਿੱ ਤਾ ਹੁੰਦਾ ਨਾ ਤੇ ਬੰਦੇ ਨੂੰ ਹੁੰਦਾ ਕਿ ਹਾਂ ਚਲੋ ਪੈਸੇ ਦੇ ਰਹੇ ਹੋ ਤੇ ਕਰੀਏ ਨਾਲੇ ਉੱਥੇ ਇੱਕ ਘੰਟੇ ਜਾ ਕੇ ਤੁਸੀਂ ਪ੍ਰੋਪਰ ਤੇ ਧਿਆਨ ਦੇਨਾ। ਹ ਕੋਈ ਘਰ ਦੀ ਟੈਨਸ਼ਨ ਨਹੀਂ ਹੈ ਕਦੇ ਘਰੇ ਕਰੋ ਤੇ ਕੋਈ ਇੱਧਰੋਂ ਆਵਾਜ਼
ਹਾਂ ਉਹੀ ਸੇਮ ਮੇਰੇ ਨਾਲ ਉਹੀ ਹੋਰ ਹੈ ਇੱਥੇ ਘਰ ਬੈਠੋ ਕਰਨੇ ਲ ਤਾਂ ਕੋਈ ਚਾਵਲ ਮਾਰੋ ਸਾ ਹੋ ਜਾ ਇਧਰ ਆ ਜਾ ਇਹਦੇ ਕਰਕੇ ਨਹੀਂ ਮੈਨੇ ਬੋਲਿਆ। ਨਹੀਂ ਹਣ।
ਹਾਂ ਇੱਕ ਘੰਟਾ ਜਿੰਮ ਚਲੇ ਜਾਓ ਆਰਾਮ ਨਾਲ ਕੋਈ ਰੋਕਣ ਵਾਲਾ ਨੀ ਕੋਈ ਬੋਲਣ ਵਾਲਾ ਨੀ ਪਤਾ। ਕਿ ਹਾਂ ਆਪਣੀ ਬੋਡੀ ਵਾਸਤੇ ਕੰਮ ਕਰਨਾ ਇੱਕ ਘੰਟੇ ਆਪਣੀ ਬੋਡੀ ਨੂੰ ਟਾਈਮ ਦੇਣਾ ਅਸੀਂ।
ਵਹੀ ਜਿਮ ਲਾਤੀ ਇੱਕ ਤਰੀਕਤ ਹੋਤ।
ਨਹੀਂ ਨਹੀਂ ਜ਼ਰੂਰੀ ਹੈ ਲਾ ਲਓ, ਮੈਂ ਵੀ ਬੜੇ ਟਾਈਮ ਦੀ ਸੋਚ ਰਹੀ ਹਾਂ ਲੇਕਿਨ ਬਸ ਮੇਨੂੰ ਨਾ ਇੱਕ ਤਾਂ ਜੋਬ ਕਰਕੇ ਬਿਲਕੁਲ ਟਾਈਮ ਨਹੀਂ ਮਿਲ ਪਾਉਂਦਾ ਲੇਕਿਨ ਜ਼ਰੂਰੀ ਹੈ ਬਈ
ੋੜਾ ਵੀ ਮੋਡਾ ਦੁ ਦੁਖਦਾ ਹੈਗੀ ਉੱਤੋਂ ਦੀ। ਮੋਟਾ ਇੱਕ ਹੀ ਹੈ ਉੱਤੇ ਹੈਾਂ ਨਾ ਉਲਤੇ ਉੱ ਤਾਂ ਇਹ ਨਹੀਂ ਆਉਦਾ ਹੈ ਪਤਾ ਨਹੀਂ ਕੀ ਗੱਲ ਹੈ।
ਨਹੀਂ ਨਹੀਂ ਉਹੀ ਇਹ ਸਭ ਉਹੀ ਤਾਂ ਤਰੀਕੇ ਨਾਲ ਦੇਖੋ ਇੱਕ ਤਾਂ ਸਾਡਾ ਬੋਡੀ ਪੋਸਚਰ। ਰ ਬਹੁਤ ਗ਼ਲਤ ਹੈ ਫੋਨ ਸਾਰਾ ਦਿਨ ਚਲਾਣਾ ਗਰਦਨ ਥੱਲੇ ਰਹਿੰਦੀ ਹੈ। ਫਿਰ ਸਾੌਉਣ ਦੀ ਵੀ ਕਈਆਂ ਦੀ ਤਾਂ ਹਰਕਤਾਂ ਵੀ ਸਾੌਉਣ ਦੀਆਂ ਬੜੀਆਂ ਅਜੀਬ ਅਜੀਬ ਹੈਗੀਆਂ ਨੇ ਪੁੱਠੇ ਸਿੱਧੇ ਹੋ। ਸੌਂਦੇ ਸਾਰੇ। ਤੇ ਦੂਜਾ ਅੱਜ ਕੱਲ੍ਹ ਬਿਲਕੁਲ ਐਕਸਰਸਾਈਜ਼। ਕੁਛ ਨੀ ਕਰਨੀ ਔਰ ਫਿਰ ਬੋਡੀ ਵੇਟ ਵੀ ਉਹਦੇ ਉਹਦਾ ਥੋੜ੍ਹਾ ਰਹਿੰਦਾ।
ਹੂੰ, ਬਈ ਨਹੀਂ ਮੈਨੂੰ ਵੀ ਉਹ ਡਾਕ ਟਰ ਨੂੰ ਦਿਖਾਣਾ ਮੈਨੂੰ ਪਤਾ ਨੀ ਉਹ ਮੋਢਾ ਨਾ ਕੱਪੜੇ ਓ ਬਾਵਾ ਉੱਤੇ ਕਰੋ। ਪਾਏ ਨੀ ਜਾਂਦੇ ਉੱਤੇ ਹੁੰਦਾ ਹੀ ਨਹੀਂ ਹੋਵੇ ਬੜਾ ਮੁਸ਼ਕਿਲ ਨਾਲ। ਉਹੀ ਨਾਸ਼ੋ ਲ ਪਤਾ ਨੀ ਕਿ ਇੱਕ ਹੀ ਸਾਈਡ ਦਾ ਇਹਨਾ ਕਿ ਦੋ ਦੋਨੋ ਸਾਈਡ। ਇਕ ਹੀ ਸਾਈਡ ਦੁਖਦਾ ਪਿਆ ਮੇਰੀ ਅੱਜ ਸਵੇਰੇ ਸਵੇਰੇ ਬਾਈਕ। ਵੀ ਬੋਲਣ ਲੱਗੀ ਉਹ ਵੀ ਬੋਲਦੀ ਬੋਲਦੀ ਭਾਬੀ ਮੇਰਾ ਮੇਰਾ ਵੀ ਦੁਖਦਾ ਪਿਆ ਇੱਕ। ਇੱਕ ਸਾਈਡ ਤੋਂ ਮੈਂ ਨਾ ਹਾਂ ਕਿ।
ਨੂੰ ਹੁੰਦੀ ਐ ਖੈਰ ਇਸ ਏਜ ਚ ਦਿੱਕਤ ਹੁੰਦੀ ਐ। ਬਟ ਕੀ ਐ ਇਹਦਾ ਰੀਜ਼ਨ ਐ ਅਸੀਂ ਧਿਆਨ ਨੀ ਰੱਖਦੇ ਆਪਣਾ। ਥੋੜ੍ਹਾ ਜਿਹਾ ਜਿੰਮ ਵਿਮ ਚਾਲੂ ਕਰੋ ਆਪੇ ਥੋੜ੍ਹੀ ਬੋਡੀ ਰਵਾ ਹੁੰਦੀ ਐ ਤੇ।
ਹੁਣ ਨੱਸਾਂ ਖੁੱਲ੍ਹੇ ਗਈ ਨਾ। ਬਹਿ ਕੇ ਓ ਨੱਸਾਂ ਖੁੱਲ੍ਹਣੀ ਚਾਹੀਦੀਆਂ ਅੰਦਰ ਨੱਸਾਂ ਜਿਹੜੀ ਆ ਬਲੋਕ ਹੋ ਜਾਂਦੀ ਆ ਨਾ।
ਹੂੰ।
ਕੁੱਛ ਹਾਥ ਪੈਰ ਹਿਲਾਓਗੇ ਕੀ।
ਤੇ ਸਪਲੀ ਸਪਲੀਮੈਂਟਸ ਵਗੈਰਾ ਕੁਛ ਖਾਂਦੇ ਹੋ ਕਿ ਨਹੀਂ।
ਨਹੀਂ ਮੈਂ ਕੁਛ ਵੀ ਨਹੀਂ ਖਾਂਦੀ ਨਹੀਂ ਤਹਾਨੂੰ ਪਤਾ ਕੁਛ ਵੀ ਗੋਲੀ ਨੀ ਆਪਣਾ ਕੁਛ ਵੀ ਨੀ ਐ।
ਨਹੀਂ ਹੁਣ ਪਤਾ ਜ਼ਰੂਰੀ ਐ ਇੱਕ। ਸਰਟਨ ਏਜ ਤੋਂ ਬਾਅਦ ਨਾ ਜ਼ਰੂਰੀ ਸਾਨੂੰ ਲੱਗਦਾ ਅਰੇ ਨਹੀਂ ਨਹੀਂ ਨਹੀਂ। ਅਗਰ ਦੇਖਿਆ ਜਾ ਨਾ ਪ੍ਰੋਪਰ ਵੇ ਨਾਲ ਪੂਰੇ ਦਿਨ ਦੀ ਰੋਟੀ ਤੁਸੀਂ ਮੈਨੂੰ ਲਾ ਲੋਅ। ਕਿਸ ਤਰ੍ਹਾਂ ਸਾਨੂੰ ਕੱਟ। ਤੋਂ ਘੱਟ ਨਹੀ ਤੇ ਕਿੰਨਾ ਪੰਦਰਾਂ ਵੀਹ ਗ੍ਰਾਮ ਤੇ ਸਾਨੂੰ ਮਰੀ ਹਾਲਤ ਪ੍ਰੋਟੀਨ ਜਾਣਾ ਚਾਹੀਦਾ ਬੋਡੀ 'ਚ- ਬਟ ਅਸੀ ਸਿਰਫ ਬਕਾਰ ਬਕਾਰ ਬਕਾਰ ਵੀ ਖਾਂਦੇ ਹੈਗੇ ਹਾਂ ਆਲੂ ਚੌਲ ਬਸ ਇਹੀ ਸਭ ਜਾਂਦਾ ਫਾਸਟ ਫੂਡ-
ਇਨੇ ਉਹ ਮੈਨਾ ਡਾਕਟਰ ਨੂੰ ਬੋਲਿਆ ਫੇਸ਼ ਓਇਲੀ ਦੀ ਕੈਪਸ ਲੈਂਦੇ ਨਾ ਜਿਹੜੇ ਓ ਓਮੈਗਾ ਉਹ ਖਾਓ ਤੁਸੀ ਕਿ ਮਾਈਗ੍ਰਨ ਵੀ ਥੋੜਾ ਠੀਕ ਹੀ ਰਹੇਗਾ ਲੇਕਿਨ ਹੁਣ ਜਦ ਦਾ ਖਾਣਾ ਚਾਲੂ ਕੀਤਾਂ ਉਹਦੇ ਨਾਲ ਤਾਂ ਮੈਨੂੰ ਘਬਰਾਹਟ ਹੀ ਹੋਈ ਜਾ ਰਹਾ ਓ ਔਰ ਗਬਰਾਟ ਗਰਮ ਹੁੰਦੇ ਨੇ ਉਹ ਥਾਈਰਾਇਡ ਨਾ ਥਾਇਰਡ ਯੂੂਰਿਕ ਐਸਿਡ
ਲੇਕਿਨ ਦੁੱਧ-ਦੁੱਧ ਲਿਆ ਕਰੋ ਮੈਂ ਕਹਿ ਤੇ ਰੀ ਆ ਨਾ ਗਰਮ ਚੀਜ਼ਾਂ ਨਾਲ ਨਾ ਥੋੜਾ ਦੁੱਧ ਲੈਣਾ ਵ
ਦੁੱਧ ਨਾਲ ਕੀ
ਰਾਤੀ ਹਾਂ ਰਾਤੀ ਨਾ ਗੁਨਗੁਣਾ ਦੁੱਧ ਜ਼ਰੂਰ ਲਿਆ ਕਰੋ ਥੋੜਾ ਗਰਮੀ ਨੂੰ ਮਾਰਦਾ ਨਾ ਦਵਾਈਆਂ ਦੀ ਤੋਂ ਮੇਗਾ ਥਰੀ ਤੇ ਵੈਸੇ ਗਰਮ ਹੁੰਦਾ ਫਿਸ਼ ਤੇ ਵੈਸੇ ਗਰਮ ਹੁੰਦੀ ਐ। ਜਾਂ ਫਿਰ ਇਕ ਦਿਨ ਛੋੜ ਕੇ ਇਕ ਦਿਨ ਲਓ ਏਦਾਂ ਕਰਕੇ ਦੇਖੋ
ਹਾਂ, ਉਹਨੇ ਬੋਲਿਆ ਇਕ ਦਿਨ ਛੋੜ ਕੇ ਇਕ ਦਿਨ ਲੈ ਲਓ ਤੁਸੀ ਲੇਕਿਨ ਮੈਨੇ ਉਹ ਮ ਉਸ ਟਾਈਮ ਤੇ ਇਸ ਤਰਾਂ ਘਬਰਾਹਟ ਹੋ ਜਾਂਦੀ ਨਾ ਕਿ ਸਾਹਮਣੇ ਇਕਦਮ ਹਨੇਰਾ
ਦੁੱਧ-ਦੁੱਧ-ਦੁੱਧ ਪੀਆ ਕਰੋ ਨਾਲ ਤੇ ਥੋੜ੍ਹੀ ਓ ਜੋ ਨਾ ਠੰਡੀ ਠੰਡੀ ਤਾਸੀਰ ਵਾਲੀ ਚੀਜ਼ਾਂ ਥੋੜ੍ਹੀ ਲੈ ਲਿਆ ਕਰੋ ਜਿਹਦੇ ਨਾਲ ਥੋੜ੍ਹਾ ਜਿਹਾ ਸ਼ਰ ਬੋਡੀ।
ਹੋ ਜਾਏ ਨਾ ਬਾਡੀ ਠੰਡਾ ਹਾਂ ਠੰਡੀ ਹੋਏ। ਲੇਕਿਨ ਚਲੋ ਤੁਸੀਂ ਸੋ। ਤੁਹਾਨੂੰ ਆਰਾਮ ਕਰਨ ਸਵੇਰੇ ਉਠਣਾ ਹੋਣਾ ਫਿਰ।
ਹਾਂਜੀ ਹਾਂਜੀ, ਰੈਸਟ ਕਰੋ ਤੇ ਜਿਮ ਜੁਆਇਨ ਕਰੋ।
ਓਹੀ ਓਹੀ। ਠੀਕ ਐ ਚਲੋ ਓਕੇ- ਓਕੇ ਹਾਂਜੀ ਹਾਂ ਕੇ ਓ ਸਤਿ ਸ਼੍ਰੀ ਅਕਾਲ।